ਹੈਲੋ, ਹਾਂਜੀ ਮੈਮ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
ਹੋਰ ਕਿਵੇਂ ਔ ਜੀ?
ਹਾਂਜੀ ਵਧੀਆ ਜੀ, ਤੁਸੀਂ ਵੀ ਦੱਸੋ?
ਠੀਕ ਹੈ ਜੀ, ਕਿੱਥੋਂ ਦੇ ਰਹਿਣ ਵਾਲੇ ਹੋ ਜੀ ਤੁਸੀਂ? ਫੈਮਿਲੀ ਠੀਕ ਹੈ ਜੀ ਅੱਛਾ
ਪੰਜਾਬ ਅਗੋਰ ਸਾਈਡ ਹੈ।
ਹਾਂਜੀ,
ਹਾਂਜੀ, ਅਸੀਂ ਬੋਰ ਤੋਂ ਬੋਰਟ ਦੇ ਨਾਲ ਕੋਈ ਪਿੰਡ ਪੈਂਦਾ, ਉੱਧਰ ਦੇ ਰਹਿਣ ਵਾਲੇ ਆ ਜੀ, ਹੋਰ ਜੀ ਅੱਜ ਟੋਪਿਕ ਰੱਖੀ ਐ, ਆਪਾ ਮਹਿੰਗਾਈ ਤੇ ਰੱਖੀ
ਹੈਲੋ,
ਹਾਂਜੀ,
ਹਾਂਜੀ, ਆਵਾਜ਼ ਆ ਰਹੀ ਹੈ ਜੀ ਮੇਰੀ,
ਹਾਂਜੀ, ਹਾਂਜੀ ਆ ਰਹੀ ਹੈ ਜੀ।
ਅੱਛਾ ਠੀਕ ਹੈ ਜੀ, ਅੱਜ-ਕੱਲ ਮਹਿੰਗਾਈ ਕਿੰਨੀ ਹੋਈ ਪਈ ਹੈ ਨਾ
ਮਹਿੰਗਾਈ ਤਾਂ ਪੁੱਛੋ ਹੀ ਨਾ ਜੀ ਮਹਿੰਗਾਈ ਕਾਰਨ ਤਾਂ ਸਾਰਾ ਮਤਲਬ ਸਿਸਟਮ ਹੀ ਖ਼ਰਾਬ ਹੋ ਗਿਆ, ਮਹਿੰਗਾਈ ਇੰਨੀ ਹੈ ਕਿ ਵੀ ਇੱਕ ਜਣੇ ਨੇ ਕਮਉਣ ਨਾਲ ਕੁਛ ਹੁੰਦਾ ਹੀ, ਨਹੀਂ ਅੱਜ ਕੱਲ ਕਰਦੇ ਜਿੰਨੇ ਜੀ ਕੰਮ ਕਰੇ। ਤਾਂ ਹੀ ਉਹ ਪਾਰ ਪੈ ਸਕਦੀਆਂ ਨੇ, ਤਾਂ ਆਪਾਂ ਨਾ ਤਾਂ ਬੱਚੇ ਨੂੰ ਵਧੀਆ ਪੜ੍ਹਾ ਸਕਦੇ। ਨਾ ਬੱਚਿਆਂ ਨੂੰ ਬ ਮਤਲਬ ਕੁਛ ਬਣਾ ਸਕਦੇ। ਨਾ ਵਧੀਆ ਮਕਾਨ ਬਣਾ ਸਕਦੇ, ਸ਼ੌਂਕ ਤਾਂ ਸਾਰਿਆਂ ਨੂੰ ਹੁੰਦਾ ਜੀ, ਵੀ ਵਧੀਆ ਮਕਾਨ ਹੋਵੇ। ਆਪਣੇ ਬੱਚੇ ਨੂੰ ਵਧੀਆ ਪੜ੍ਹਾਈ ਕਰਵਾਵੇ ਵਧੀਆ,
ਵਧੀਆ ਉਹ ਆਪ ਰਵੇ ਕੱਪੜੇ ਪਾਵੇ। ਹਾਂਜੀ ਪਰ ਮਹਿੰਗਾਈ ਇੰਨੀ ਹੋਗੀ ਕੰਮ ਨੀ ਹੈਗਾ ਅੱਜਕੱਲ ਸਰ ਘਰ ਕਿਸੇ ਨੂੰ ਕੰਮ ਨਹੀਂ ਦਿੰਦੀ ਰੁਜ਼ਗਾਰ ਨਹੀਂ ਦਿੰਦੀ ਨੌਕਰੀਆਂ ਮਤਲਬ ਹਾਂਜੀ ਨੌਕਰੀ ਤਾਂ ਹੈ ਨੀ ਕੋਈ ਕੰਮ ਹੈ ਹੀ ਨਹੀਂੀ ਜੇ ਕੰਮ ਕੰਮ ਹੈ ਹੀ ਨਹੀਂ ਤੇ ਕੋਈ ਅੱਜ ਕੱਲ੍ਹ ਸਰਕਾਰ ਸਾਰਿਆਂ ਨੂੰ ਉਹ ਅੱਜ-ਕੱਲ੍ਹ ਮਾਵਾਂ ਦੀਆਂ ਵਾਲੀ ਸਕੀਮ ਚੱਲੀ ਹੈ, ਜਿਸ ਸਾਡੇ ਇੱਧਰ ਪੰਜਾਬ 'ਚ ਹੀ ਤੁਸੀਂ ਪੰਜਾਬ 'ਚ ਹੋ ਤੁਹਾਨੂੰ ਵੀ ਪੈਸੇ ਮਿਲੇ ਹੋਣੇ, ਹਾਂਜੀ ਤੇ ਉਹ ਪੰਜਾਬ ਚ ਇਨੀ ਮਤਲਬ ਮਤਲਬ ਹੋ ਗਈ ਜੀ ਮਹਿੰਗਾਈ ਅਤੇ ਉਹ ਕੰਮ ਕਰਨ ਨੂੰ ਆਸ ਹੋ ਗਿਆ ਸਾਰਿਆਂ ਨੂੰ ਐਵੇਂ ਸੋਚਦੇ ਚਲੋ ਕੋਈ ਨਹੀਂ ਹਜ਼ਾਰ ਇੱਧਰੋਂ ਆਪਨਾ ਜਾਵੇਗਾ ਆਪਣਾ ਹਜ਼ਾਰ ਇੱਧਰ
ਵੀ ਸਰਕਾਰ ਹੈ ਹਜੀ ਸਰਕਾਰ ਕਮ ਤਾਂ ਕਿਸੇ ਨੂੰ ਦੇਿੰਦੀ ਹੈ ਕਿ ਇਸ ਪੈਸੇ ਦੇਈ ਜਾਂਦੀ ਹੈ ਕੱਲ ਉਹ ਕਿ ਤੁੂੰ ਆਪਣੇ ਤੇ ਡਿਪਿੰਡ ਕਰੀ ਜਾਂਦੀ ਹੈਨਾ ਅ ਹਾਂ ਫਿਰ ਉਹ ਬੰਦੇ ਕਿਉਂ ਕੰਮ ਤੇ ਜਾਏਗਾ ਜਿਹਨੂੰ ਸਰਕਾਰ ਮਹੀਨੇ ਤਾਂ ਥੋੜਾ ਬਹੁਤਾ ਦੇ ਦਿੰਦੀ ਹੈ ਹਾਂਜੀ ਸਰਕਾਰ ਨੇ ਨਾ ਬੰਦਿਆਂ ਨੂੰ ਨੌਕਰੀ ਦੇਣੀ ਚਾਹੀਦੀ ਹੈ ਹਨਾ ਇੱਕ ਕਰਚ ਜਿਹੜਾ ਹੈਗੇ ਕੋਈ ਪ੍ਰਾਈਵੇਟ ਕੰਪਨੀਆਂ ਚ ਕੰਮ ਦੇਣਾ ਚਾਹੀਦਾ ਹੈ ਪਰ ਸਰਕਾਰ ਨੇ ਤਾਂ ਇਹਨਾਂ ਨੂੰ ਡਿਪੈਂਡ ਕਰਤੀ ਆਪਣੇ ਆਪ ਤੇ ਹਾਂ
ਹਾਂਜੀ ਸਰਕਾਰ ਤਾਂ ਐਵੇਂ ਨੀ ਰੁਜ਼ਗਾਰ ਦੇਣਾ ਚਾਹੀਦਾ ਕਿਸੇ ਨੂੰ ਵੀ ਰੁਜ਼ਗਾਰ ਸਰਕਾਰੀ ਨੌਕਰੀਆਂ ਇੱਥੇ ਮਤਲਬ ਆਪਣੇ ਇੱਧਰ ਹੋਰ ਜਕ ਕੋਈ ਇਹ ਜਾਂ ਕੰਮ ਨੀ ਹੈਗਾ ਕੋਈ ਫੈਕਟਰੀ ਹੈਗੀ ਹੈ ਕੋਈ ਇੱਧਰ ਆਪਣੇ ਕੋਈ ਫੈਕਟਰੀ ਨਹੀਂ ਹੈਗੀ ਦੂਰ ਦੂਰ ਦੂਰ ਦੂਰ ਜੇ ਫੈਕਟਰੀਆਂ ਕੰਪਨੀਆਂ ਹੈਗੀ ਹੈ ਪਰ ਬਾਹਰ ਹਾਂਜੀ ਉੱਧਰ ਹੈਗੀ ਹੈਗੀ ਏ ਸਾਰੀ ਇੱਧਰ ਨਹੀਂ ਆਪਣੇ ਕੋਲ ਨਹੀਂ ਹੁੰਦੀ ਤੇ ਬਾਹਰ ਵਿਚ ਅੱਜ ਕੱਲ ਇੱਕ ਜਾਣਾ ਘਰੇ ਹੁੰਦਾ ਉਹਨੂੰ ਜੇ ਆਪਾਂ ਬਾਹਰ ਭੇਜਦੀਏ ਤਾਂ ਮਾਂ ਪਿਓ ਕੋਲ ਕੌਲ ਰਹਿੰਦੇ ਦਾ ਜੀ ਕੋਈ ਨੀ ਰਹਿੰਦਾ ਫਿਰ ਤਾਂ ਮਾਂ ਪਿਓ ਕੋਲ ਪਰ ਕਮਾਉਣ ਵਾਸਤੇ ਬੱਚਿਆਂ ਨੂੰ ਬਾਹਰ ਭੇਜਣਾ ਪੈਂਦਾ ਭੇਜਣਾ ਪੈਂਦਾ ਹੈ ਜੀ ਬੱਚਿਆਂ ਨੂੰ ਬਾਹਰ
ਹਾਂਜੀ ਹਾਂਜੀ ਤੁਹਾਡੀ ਗੱਲ ਸਹੀ ਹੈ ਜੀ ਕਿਉਂਕਿ ਆਪਣੇ ਤਾਂ ਹੈ ਨੀ ਏਦਰ ਬਰਨਾਲੇ ਹਾਂਜੀ
ਹਾਂਜੀ ਦੱਸੋ ਜੀ ਤੁਸੀਂ ਦੱਸੋ
ਹਾਂਜੀ ਬਰਨਾਲੇ ਸਾਈਡ ਨਾ ਪ੍ਰਾਈਵੇਟ ਕੰਪਨੀਆਂ ਬਣੀ ਹੋਈ ਹੈ ਮੈਂ ਵੀ ਕੰਮ ਕੀਤਾ ਤੋਲ ਜਯਾ ਕੰਪਨੀ ਚ ਤੇ ਆਪਣੇ ਤਾਂ ਹੈ ਨੀ ਨਾਮ ਇੱਧਰਲੀ ਸਾਈਡ ਇੱਧਰ ਮਲੋਟ ਬਠਿੰਡੇ ਇੱਧਰਲੀ ਸਾਈਡ ਕੋਈ ਕੋਈ ਕੰਮ ਹੈ ਨੀ
ਹਾਂ ਜਨਾਨੀਆਂ ਵਾਸਤੇ ਤਾਂ ਕੋਈ ਕੰਮ ਹੈ ਹੀ ਨਹੀਂ ਬੰਦੇ ਚੱਲ ਉਹ ਦਿਹਾੜੀ ਕਰਦੇ ਜੀ ਦਿਹਾੜੀ ਕਰਨ ਵਾਸਤੇ ਹੈਗੀ ਆ ਕੋਈ ਮਤਲਬ ਛੋਟਾ ਮੋਟਾ ਆਪਣੇ ਸ਼ੋਪ ਬਣਾ ਲਈ ਕੋਈ ਛੋਟਾ ਮੋਟਾ ਬਿਜਨਸ ਕਰ ਲਿਆ ਕੋਈ ਆਪਣੇ ਲੇਡੀਜ਼ ਦਾ ਪਿੰਡਾਂ ਚ ਕੋਈ ਦੁਕਾਨਾਂ ਬਣਾ ਲਈ ਕੋਈ ਮਤਲਬ ਰੇਡੀਮੇਟ ਹੋ ਗਿਆ ਕੱਪੜਿਆਂ ਦੀ ਹੋ ਗਈ ਉਹ ਦੁਕਾਨਾਂ ਕਰ ਲੈਂਦਿਆ ਹੈ ਪਰ ਇੱਕ ਤਾਂ ਅੱਜ ਕੱਲ ਮਹੌਲ ਨੀ ਰਿਹਾ ਲੇਡੀਜ਼ ਦਾ ਬਾਹਰ ਜਾਣ ਦਾ ਲੇਡੀਜ਼ ਨੂੰ ਜੇ ਬਾਹਰ ਭੇਜ ਹੀ ਦੇਈਏ ਔਰਤਾਂ ਨੂੰ ਤਾਂ ਮਤਲਬ ਅੱਜ ਕੱਲ੍ਹ ਵੀ ਕਿੰਨਾ ਨਸ਼ਾ ਕਿੰਨਾ ਹੋ ਗਿਆ ਜੀ ਤੁਸੀਂ ਵੇਖੋ ਵੀ ਨਸ਼ਾ ਗਲ ਜੇ ਇਕੱਲੀ ਲੇਡੀਜ਼ ਘਦੋ ਬਾਹਰ ਜਾਏਗੀ ਉਹ ਯਾ ਤਾਂ ਉਹਦੇ ਹੱਥ ਚ ਫੋਨ ਹੁੰਦਾ ਹੈ ਜਾਂ ਗਲੇ 'ਚ ਕੋਈ ਚੀਜ਼ ਹੁੰਦੀ ਹੈ ਨਕ 'ਚ ਕੰਨ 'ਚ ਅੱਜ ਕੱਲ੍ਹ ਉਹ ਐਵੇਂ ਖੋਹ ਲੈਂਦੇ ਆ ਜੀ ਅੱਜ ਕੱਲ੍ਹ
ਹਾਂ ਵੀ ਚੋ ਨਸ਼ੇ ਕਰਕੇ ਚੋਰੀਆਂ ਹੋ ਜਾਂਦੀਆਂ ਨਾ ਫਿਰ ਹਾਂ ਨਸ਼ਾ ਹੁੰਦਾ ਨਸ਼ਾ ਕਰਕੇ ਚੋਰੀ ਹੋਈ ਜਾਂਦੀ ਹੈ ਹਾਂਜੀ ਅੱਜ ਕੱਲ ਤਾਂ ਲੇਡੀਜ਼ ਵੀ ਬਹੁਤ ਇਸ ਕੰਮ ਚ ਲੇਡੀਜ ਵੀ ਬਹੁਤ ਚੋਰੀਆਂ ਕਰਦੀਆਂ ਨੇ।
ਹਾਂਜੀ ਆਹ ਜੀ। ਜਿਹੜਾ ਮਤਲਬ ਇੰਨੀ ਮਹਿੰਗਾਈ ਹੋਈ ਹੈ ਜੀ ਆ ਮਤਲਬ ਸਾਰਾ ਕਰੋਨਾ ਕਾਰਨ ਹੋਈ ਹੈ ਜੀ। ਤਿੰਨ ਸਾਲ ਤੁਸੀਂ ਵੇਖੋ ਤਿੰਨ ਸਾਲ ਆਪਣੇ ਕਰੋਨਾ ਰਹਿਆ। ਇੱਧਰ ਪੰਜਾਬ ਮਤਲਬ ਪੂਰੇ ਭਾਰਤ 'ਚ ਲੋਕਡਾਊਨ ਲੱਗਿਆ ਸੀ ਉਦੋਂ ਲੋਕਡਾਊਨ ਲੱਗਿਆ ਸੀ ਉਦੋਂ ਕੋਈ ਵੀ ਬੰਦਾ ਘਰੇ ਬਾਹਰ ਨਹੀਂ ਜਾਣ ਦਿੰਦੇ ਸੀ ਸਰਕਾਰ ਕਹਿੰਦੀ ਸੀ ਵੀ ਘਰ ਤੋਂ ਬਾਹਰ ਨਹੀਂ ਜਾਣਾ। ਜਦੋਂ ਆਪ ਵੀ ਇੱਕ ਜਣਾ। ਘਰੇ ਹੈਗਾ ਉਹੀ ਕੰਮ ਤੇ ਨਹੀਂ ਜਾਵੇਗਾ ਤਾਂ ਕੀ ਗੁਜ਼ਾਰਾ ਕਰ ਲਏਗਾ ਉਹ। ਜਿੰਨਾ ਉਹਂਦੇ ਕੋਲ ਹੈਗਾ ਉਹ ਹੁੰਦਾ ਸੀ। ਉਹ ਉਹਨੇ ਆਪਣਾ ਸਾਰਾ ਕੁਛ ਖਾ ਪੀ ਲਿਆ ਉਹਂਦੇ ਕੋਲ ਕੋਈ ਜਮ੍ਹਾਂ ਤਾਂ ਹੋਈ ਨਹੀਂ। ਕੋਈ ਪੈ ਉਹ ਪੈਸੇ ਜਮ੍ਹਾਂ ਤਾਂ ਹੈ ਨਹੀਂ ਸੀ ਜਿਹੜੇ ਉਹ ਹੈਗੇ ਸੀ ਉਹ ਖਾ ਲਏ। ਉਹ ਹੁਣ ਤਿੰਨ ਸਾਲ ਪਿੱਛੇ ਚਲਾ ਗਿਆ ਜੀ। ਸੋਚੋ ਇੱਕ ਤਿੰਨ ਸਾਲ ਉਹਨੇ ਕਮਾਈ ਇਕੱਠੀ ਕੀਤੀ ਸੀ ਉਹ ਸਾਰੀ ਕਮਾਈ ਉਹ ਉਹਨੇ ਘਰੇ ਹੀ ਲਾ ਦਿੱਤੀ। ਸਾਰੇ ਸਪ
ਖਾਣ ਚ ਨਹੀਂ ਆਂਦੀ ਹਾਂਜੀ ਹਾਂਜੀ। ਕਰਕੇ ਤਾਂ ਬਹੁਤ ਬੁਰਾ ਹਾਲ ਹੋਇਆ ਜੀ ਘਰ ਵੀ ਬਹੁਤ ਖਰਾਬ ਹੋਇਆ ਉਜੜੇਆ। ਬੱਚਿਆਂ ਦੀ ਪੜ੍ਹਾਈ ਤੇ ਬਹੁਤ ਸੁਾ ਹੈ ਹਾਂ ਕਿਉਂਕਿ ਦੇਖੋ ਕਰੋਨਾ ਕਰਕੇ ਸਾਰਾ ਕੰਮ ਫੋਨਾ ਤੇ ਆ ਗਿਆ ਨਾ। ਫੋਨਾਂ ਤੇ ਹੋਣ ਲੱਗਿਆ ਸਾਰਾ ਕੰਮ ਆਪਾ ਨੂੰ ਜਵਾਕਾਂ ਨੂੰ ਫੋਨਾਂ ਦੀ ਆਦਤਾਂ ਪੈ ਗਈਆਂ। ਠੀਕ ਹੈ। ਹੁਣ ਉਹ ਚੱਲੇਂ ਤਾਂ ਸਹੀ ਸੀ ਚੀਜ਼ ਵਾਸਤੇ, ਜਵਾਕ ਉਹਨੂੰ ਗ਼ਲਤ ਲੈ ਕੇ ਚਲੇ ਗਏ।
ਹਾਂਜੀ।
ਉਹ ਚ ਦੇਖ ਕੇ ਚਲੇ ਗਏ, ਤੇ ਹੁਣ ਪਤਾ ਕਿੰਨਾ ਬੁਰਾ ਹਾਲ ਹੋਇਆ ਕੋਈ ਰੋਟੀ ਸੂਬੂ ਣ ਦਾ ਬਣਦਾ ਨੀ, ਜਿਹੜੀ ਕੁੜੀਆਂ ਬਾਹਰ ਜਾਂਦੀ ਐ ਘਰ ਆਉਂਦੀ ਵਾਪਸ, ਉੱਥੇ ਮੈਰੀਜ ਕਰਾਂ ਲੈਂਦੀ ਆ, ਰਹਿ ਜਾਂਦੀ ਐ, ਬਈ ਸਾਰਾ ਹੀ ਕਰੋਨਾ ਕਰਕੇ ਹੋਇਆ ਐ।
ਕੋੋਰੋਨਾ ਕਰਕੇ, ਆਹੀ ਇੱਕ ਯੁੱਧ ਜਿਹੜਾ ਯੁੱਧ ਹੁਣੇ ਪਿਛਲੇ ਸਾਲ ਤਿੰਨ ਚਾਰ ਮਹੀਨੇ ਯੁੱਧ ਹੁੰਦੇ ਆ ਜੀ, ਆਪਣੇ ਯੁੱਧ ਹੋਏ ਸੀ, ਇੱਧਰ ਅਮਰੀ ਕਾ ਚੀਨ ਦਾ ਆਪ ਆਪਿਸ ਵਿੱਚ ਯੁੱਧ ਹੋਏ ਸੀ। ਲੜਾਈਆਂ ਕਾਰਨ ਤੇ ਉਹ ਲੜਾਈਆਂ ਇੰਨੀ ਹੋ ਗਈ ਤੇ ਆਪਣਾ ਉੱਧਰੋਂ ਆਪਣਾ ਸੋਨਾ ਆਉਂਦਾ ਸੀ, ਹੁਣ ਵੇਖੋ ਸੋਨਾ ਕਿੰਨਾ ਮਹਿੰਗਾ ਹੋ ਗਿਆ ਜੇ। ਤੁਸੀਂ ਵੇਖੋ।
ਹਾਂਜੀ ਸੋਨਾ ਹਾਂਜੀ ਸੋਨਾ ਬਹੁਤ ਮਹਿੰਗਾ ਹੋ ਆ, ਗ਼ਰੀਬ ਬੰਦਾ ਤਾਂ ਲੈ ਹੀ ਨੀ ਸਕਦਾ।
ਹਾਂ ਗ਼ਰੀਬ ਬੰਦਾ ਤਾਂ ਲੈ ਨੀ ਸਕਦਾ, ਉਹ ਕੀ ਕੁੜੀ ਨੂੰ ਆਪਣੀ ਕੁੜੀ ਨੂੰ ਕੀ ਮਤਲਬ ਸੋਨੇ ਦੀ ਕੀ ਚੀਜ਼ ਬਣਾ ਕੇ ਦੇ ਸਕਦਾ ਜੀ, ਤੁਸੀਂ ਦ
ਹਾਂ ਹਾਂਜੀ ਹਾਂਜੀ, ਤੁਹਾਡੀ ਗੱਲ ਸਹੀ ਐ ਜੀ।
ਸ਼ੌਕ ਤਾਂ ਸਾਰਿਆਂ ਨੂੰ ਹੁੰਦਾ ਐ ਜੀ, ਆਪਣੀ ਕੁੜੀ ਦਾ ਵਧੀਆ ਵਿਆਹ ਕਰਨ ਉਹਨੂੰ ਕੁਛ ਦੇਣ ਪਹਿਲਾਂ ਦੇ ਲੋਕ ਆਪਣੀ ਕੁੜੀ ਨੂੰ ਕਿੰਨਾ ਕਿੰਨਾ ਦਿੰਦੇਂ ਸੀ, ਦਸ ਦਸ ਤੌਲੇ ਸੋਨੇ ਪਾਉਂਦੇ ਸੀ ਉਦੋਂ ਉਸ ਟੈਮ ਸੋਨੇ ਦੀ ਕੀਮਤ ਰੇਟ ਕੱਟ ਨਹੀਂ ਹੈਗਾ ਸੀ, ਤੋਂ ਆਪਣੀ ਕੁੜੀ ਨੂੰ ਬਹੁਤ ਸੋਨਾ ਦਿੰਦੇ ਸੀਗੇ। ਹੁਣ ਤਾਂ ਚਾਂਦੀ
ਮੈਂ ਸੋਨਾ ਛੇ ਹਜ਼ਾਰ ਸੀਗਾ ਦੇਖੋ ਵੀਹ ਸਾਲ ਹੋ ਗਏ, ਹਾਂਜੀ, ਹੁਣ ਸੋਨੇ ਦਾ ਵਾ ਪਤਾ ਕੀ ਹੋ ਗਿਆ, ਮੇਰੀ ਮੇਰੀ ਚੋਇਸ ਸੀ, ਦੋ ਹਜ਼ਾਰ ਪੰਜ
ਹਾਂਜੀ।
ਜੀ ਤੇ ਜਦੋਂ ਸੋਨਾ ਮੇਰੀ ਮੈਰੀਜ ਤੇ ਸੋਨਾ ਛੇ ਹਜ਼ਾਰ ਸੀਗਾ, ਹੁਣ ਦੇਖੋ
ਹੁਣ ਵੇਖੋ ਦੋ ਹਜ਼ਾਰ ਛੱਬੀ ਆ ਗਿਆ ਜੀ, ਹੁਣ ਦੋ ਹਜ਼ਾਰ ਛੱਬੀ ਤੇ ਜੇ ਲੱਖ ਤੋਂ ਪਾਰ ਹੋ ਗਿਆ, ਡੇਢ ਲੱਖ ਦੇ ਪਾਰ ਹੋ ਗਿਆ ਜੀ। ਕਿੰਨੀ ਮਹਿੰਗਾਈ ਹੋ ਗਈ, ਕਿੰਨੀ ਮਹਿੰਗਾਈ ਹੋਈ ਆ, ਬੌਤ ਜੈਦਾ ਮਹਿੰਗਾਈ ਹੋ ਗਈ ਜੀ।
ਹਾਂਜੀ-ਹਾਂਜੀ।
ਹੁਣ ਕੋਈ ਮੇਕਾ ਮਕਾਨ ਤਿਆਰ ਲੱਗਦਾ, ਮਕਾਨ ਸਿੰਪਲ ਜੇ ਇੱਕ ਕਮਰਾ ਤਿਆਰ ਕਰੇ ਨਾ, ਉਨਦੇ ਉ ਤੇ ਲੱਖ-ਡੇਢ ਲੱਖ ਲੱਗ ਜਾਂਦਾ ਐ।
ਹਾਂਜੀ, ਮੈਂ ਟੋਇਲੇਟ ਬਾਥਰੂਮ ਸਿੰਪਲ ਜਿਹਾ ਕੀਤਾ ਸੀ, ਅੱਸੀ ਹਜਾਰ ਰੁਪਏ ਲੱਗੇ ਸੀ, ਟੋਇਲੇਟ ਬਾਥਰੂਮ ਚ ਲੱਗੇ ਮੇਰੇ ਅੱਸੀ ਹਜ਼ਾਰ ਰੁਪਏ।
ਤੇ ਮਹਿੰਗਾਈ ਹੋ ਗਈ ਜੀ, ਇੰਨੀ ਸਿਆਰ ਸੀਮੈਂਟ ਆ ਰੇਤਾ ਕਿੰਨਾ ਮਹਿੰਗਾ ਹੋ ਗਿਆ ਜੀ, ਤੁਸੀਂ ਵੇਖੋ। ਉਹ ਬਾਹਰ ਲੇਖ ਕੇ ਆਉਂਦੇ, ਕਹਿੰਦੇ ਜੀ ਐਸ ਟੀ ਲੱਗਦੀ ਐ, ਜੀ ਐਸ ਟੀ ਸਰਕਾਰ ਅਪਣੇ ਬੂ ਕੋਲੋਂ ਈ ਕੱਢ ਲੈਂਦੀ ਆ ਸਾਰਾ ਕੁਛ।
ਬਸ ਅਪਣੇ ਕੋਲ, ਹੁਣ ਸਿਲੰਡਰ ਵੀ ਦੇਖੋ ਕਿੰਨਾ ਮਹਿੰਗਾ ਹੋ ਗਿਆ ਨਾ। ਸਿਲੰਡਰ ਹੁਣ ਗ਼ਰੀਬ ਬੰਦਾ ਤਾਂ ਲੈ ਈ ਨਈ ਸਕਦਾ, ਤੇ ਅੱਜਕੱਲ ਲੱਕੜੀਆਂ ਵੀ ਖਤਮ ਵੇਂ ਖੇਤਾਂ ਚ ਕਪਾਸ ਨੀ ਹੁੰਦੀ ਝੋਨੇ ਐਐ। ਝੋਨੇ ਲਾਏ ਜਾਂਦੇ ਐ, ਕੈਂਦੇ ਵੀ ਨਰਮਾ ਹੁੰਦਾ ਨੀ, ਕਪਾਸ ਹੁੰਦੀ ਨੀ, ਹੈਨਾ। ਤੇ ਗ਼ਰੀਬ ਬੰਦਾ ਤਾਂ ਬਸ ਇਹ ਨਮਰਨੀ ਚ ਆ ਗਿਆ, ਹਾਂਜੀ।
ਹਾਂਜੀ, ਨਰਮਾ ਤਾਂ ਹਾਂ, ਆਮ ਬੰਦਾ ਤਾਂ ਸਮਝ ਲੋ ਕੁਛ ਹੈ ਈ ਨੀ ਉਹਂਦੇ ਕੋਲ। ਅੱਜ ਕੱਲ ਜੇ ਆਪਾਂ ਇੱਕ ਬੰਦੇ ਜੇ ਕਿਸੇ ਨੇ ਬਿਮਾਰੀ ਹੋ ਗਈ ਜੀ, ਅੱਜ-ਕੱਲ ਉਹੀ ਮਤਲਬ ਜੇ ਡੋਕਟਰ ਕੋਲ ਜਾਈਏ ਕਿੰਨੀ ਮਹਿੰਗੀਆਂ ਦਵਾਈਆਂ ਆਂਦੇ, ਕਿੰਨੇ ਮਹਿੰਗੇ ਇਲਾਜ ਹੈਗੇ ਐ। ਇਲਾਜ ਕਿੰਨੇ ਮਹਿੰਗੇ ਹੋ ਗਏ, ਤੁਸੀਂ ਵੇ ਖੋ, ਇੱਕ ਜੇੜਾ ਜੇੜੀ ਕਿਸੇ ਦੀ ਡਿਲੀਵਰੀ ਹੁੰਦੀ ਐ ਜੀ ਉਦੋਂ ਹੋਸਪਿਟਲ ਵਾਲੇ ਕਿੰਨਾ ਮਤਲਬ ਖਰਚਾ ਮੰਗਦੇ ਇੱਕ ਡਿਲੀਵਰੀ ਤੇ ਦਸ-ਦਸ, ਪੰਦਰਾਂ-ਪੰਦਰਾਂ, ਵੀਹ-ਵੀਹ, ਪੱਚੀ-ਪੱਚੀ ਤੀਹ-ਤੀਹ ਹਜਾਰ ਲੈਂਦੇ ਆ ਜੇ, ਪੈਲਾਂ ਦੇ ਲੋਕੀ ਪੈਲਾਂ ਡਾਕਟਰ ਵੀ ਇੰਨੇ ਮਹਿੰਗੇ ਨਈ ਸੀ। ਪੈਲਾਂ ਮਤਲਬ ਆਮ ਮਤਲਬ ਹੋ ਜਾਂਦੇ ਸੀ ਓਪ੍ਰਰਸ਼ਨ ਛੋਟੇ ਮੋਟੇ ਮਤਲਬ ਪੇਸਿਆਂ ਨਾਲ, ਹੁਣ ਤਾਂ ਲੋਕ ਡੋਕਟਰ ਵੀ ਮੂੰ ਮਾਂ ਇਹ ਫੜ ਕੇ ਪੈਸੇੈਂ ਲੈਂਦੇ ਆ ਜੀ ਬਹੁਤ ਜੈਦਾ ਪੈਸੇ ਮੰਗਦੇ ਆ।
ਅੱਜ ਮੇਰੇ ਕੋਲ ਆਏ ਸੀ ਸਵੇਰੇ ਇੱਧਰ ਸਾਡੇ ਕੋਈ ਧਰਮਸ਼ਾਲਾ ਉੱਧਰ ਲਈ ਸਾਇਡ ਤੋਂ ਆਏ ਸੀ, ਉਹਨਾਂ ਦੀ ਕੁੜੀ ਦਾ ਮੁੰਡਾ ਹੋਇਆ ਪ੍ਰਾਈਵੇਟ ਕਹਿੰਦੇ ਅ ਹੋਇਆ ਕੈਂਦੇ ਕਿਤੇ ਕੈਂਦੇ ਸੱਤਰ ਹਜ਼ਾਰ ਰੁਪਏ ਦਿੱਤੇ ਉਹਨਾਂ ਨੇ ਸੱ ਕੇਅਰ ਕੋਈ ਹੋਸਪਿਟਲ ਦੱਸਦੇ ਸੀ। ਸੱਤਰ ਹਜ਼ਾਰ ਰੁਪਏ ਲਏ ਐ।
ਤੇ ਲੈਂਦੇ ਆ ਜੀ ਸੱਤਰ-ਸੱਤਰ ਹਜ਼ਾਰ, ਉਹਨਾ ਨੂੰ ਡੋਕਟਰ ਡਰਾ ਦਿੰਦੇ ਆ ਨਾ ਵੀ ਤੁਆਡੀ ਅੱਜ ਆਹ ਹੋ ਗਿਆ ਤੁਆਡੇ ਆਹ ਹੋ ਗਿਆ ਜੇ, ਉਹ ਡਰਾ ਦਿੰਦੇ ਅੱਜ ਕੱਲ ਫੇਰ ਲੋਕੀ ਚ ਕੀ ਹੁੰਦਾ ਡਰਦੇ ਈ‌ ਐ ਵਿਚਾਰੇ ਉਹਨਾਂ ਨੂੰ ਦੇਣਾ ਪੈਂਦਾ, ਕੀ ਕਰੀਏ?
ਹਾਂਜੀ, ਹਾਂ ਕੈਂਦੇ ਸਾਡੇ ਇੰਨੇ ਰੁਪਏ ਲੱਗਏ, ਹਾਂਜੀ-ਹਾਂਜੀ।
ਨੂੰ ਪੜਾਈਏ ਬਾਹਰ ਭੇਜੀਏ ਪੜਾਣ ਵਾਸਤੇ ਪਿੰਡਾਂ ਦੇ ਲੋਕੀ ਉਹਨੂੰ ਬਾਹਰ ਭੇਜ ਜੀ ਕਿੰਨਾ ਕਿਰਾਇਆ ਕਿੰਨਾ ਮਹਿੰਗਾ ਹੋ ਗਿਆ, ਤੇਲ ਕਿੰਨਾ ਮਹਿੰਗਾ ਹੋ ਗਿਆ ਜੀ। ਸਾਰਾ ਕੁਛ ਅੱਜ-ਕੱਲ ਮਹਿੰਗਾਈ ਬੌਤ ਜੈਦਾ ਹੋ ਗਈ ਤੇਲ ਸਲੰਡਰ, ਬਈ ਸੋਨਾ, ਕੱਪੜੇ ਕੋਈ ਵੀ ਅੱਜ-ਕੱਲ ਕੋਈ ਵੀ ਚੀਜ਼ ਸਸਤੀ ਨਈ ਐਗੀ। ਕੋਈ ਵੀ ਦਿਹਾੜੀ ਤਾਂ ਓਨੀ ਪਈ ਐ। ਦਿਹਾੜੀ ਤਾਂ ਓਨੀ ਪਈ ਐ। ਤੇ ਮਹਿੰਗਾਈ ਜੈਦਾ ਹੋ ਗਈ ਜੀ, ਠੀਕ ਐ ਜੀ।
ਹਾਂਜੀ-ਹਾਂਜੀ, ਤੁਆਡੀ ਗੱਲ ਸਈ ਐ ਦੀ ਠੀਕ ਐ ਜੀ ਠੀਕ ਐ।